ਹੈਲੋ
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਭੈਣ ਜੀ?
ਵਧੀਆ, ਤੁਸੀ ਸੁਣਾਓ ਠੀਕ ਹੋ?
ਹਾਂ ਮੈਂ ਵੀ ਠੀਕ ਹਾਂ,
ਹਾਂ ਤੁਸੀਂ ਬੜੇ ਦਿਨਾਂ ਬਾਅਦ ਹਾਂਜੀ ਬੜੇ ਦਿਨਾਂ ਬਾਅਦ ਯਾਦ ਕੀਤਾ।
ਬਸ ਬੈਠੀ ਸੀ ਮੈਂ ਕਿਹਾ ਚੱਲ ਗੱਲ ਹੀ ਕਰ ਲਾ ਬੱਚਿਆਂ ਦਾ ਵੀ ਹਾਲ ਚਾਲ ਪੁੱਛ ਲਾ,
ਹਾਂਜੀ-ਹਾਂਜੀ ਚਲੋ ਵਧੀਆ ਕੀਤਾ। ਤੇ ਮੈਂ ਕਿਹਾ ਬਹੁਤ ਦਿਨ ਹੋ ਗਏ ਪਤਾ ਨੀ ਭੈਣ ਜੀ ਕਿੱਥੇ ਗਏ ਹੋਏ ਆ ਗੱਲ ਹੀ ਨੀ ਕੀਤੀ।
ਨਹੀਂ ਜਾਣਾ ਕਿੱਥੇ ਵੇ ਬਸ ਹੋਆ ਹੀ ਸੀ ਜਿੱਥੇ ਗਏ ਸੀ। ਅਤੇ ਹੁਣ ਘਰ ਹੈਗੇ ਆ ਸਕੂਲ ਖੁੱਲ੍ਹਣ ਵਾਲੇ ਬੱਚਿਆਂ ਦੇ, ਉਹ ਬੱਚੇ ਕਹਿੰਦੇ ਵੀ ਮੰਮੀ ਸਾਨੂੰ ਕੋਈ ਸਾਖੀ ਸੁਣਾਓ ਕੋਈ ਸਟੋਰੀ ਸੁਣਾਓ, ਫਿਰ ਹਾਂ ਫਿਰ ਲੈ ਕੇ, ਕਿ ਬਹਿ ਗਏ ਬੱਚੇ ਮੈਨੂੰ ਮੈਂ ਕਿਹਾ ਮੈਂ ਤੁਹਾਨੂੰ ਸੁਣਨੀ ਹਾਂ, ਫਿਰ ਉਹਨੂੰ ਸਾਖੀ ਸੁਣਾਣ ਲੱਗ ਗਏ ਛੋਟੀ ਜਿਹੀ,
ਅੱਛਾ-ਅੱਛਾ, ਕਿਹੜੀ ਸਾਖੀ ਸੁਣਾਈ ਤੁਸੀਂ?
ਅੱਛਾ ਤੁਹਾਨੂੰ ਵੀ ਬੜਾ ਇੰਟਰਸਟ ਇਸ ਸਾਖੀਆਂ ਚ ' ਹੈ ਅੱਛਾ ਉਹ ਮੈਂ ਸੁਣਾਉਂਦੀ ਸੀ ਬੱਚਿਆਂ ਨੂੰ ਮੈਂ ਕਹਿੰਦੀ ਸੀ ਕਿ ਬਈ ਪਰਮਾਤਮਾ ਸਾਨੂੰ ਮਤਲਬ ਜੋ ਕੁੱਝ ਵੀ ਦਿੰਦਾ ਨਾ ਪੁੱਤਰ ਉਹਦਾ ਦਾ ਸਾਨੂੰ ਸ਼ੁਕਰ ਕਰਨਾ ਚਾਹੀਦਾ ਹੈ ਸਾਡੇ ਕੋਲ ਕੁਛ ਵੀ ਹੈਗਾ ਨਾ ਉਹਦਾ ਤੁਸੀਂ ਜੇ ਸ਼ੁਕਰ ਕਰੋਗੇ ਨਾ ਤਾਂ ਰੱਬ ਤੁਹਾਨੂੰ ਦੁੱਗਣਾ ਦੇਵੇਗਾ ਜੇ ਤੁਸੀਂ ਉਹਦੇ ਵਾਸਤੇ ਉਲਾਮ ਦਿੰਦੇ ਹੋ ਚਾਹੇ ਉਹ ਸਰੀਰ ਦਾ ਦੁੱਖ ਸੁੱਖ ਹੋਏ ਚਾਹੇ ਇਹ ਸਾਡੇ ਕੋਲ ਕਿਸੇ ਵੀ ਚੀਜ਼ ਨੂੰ ਲੈ ਕੇ ਹੋਏ ਤੇ ਤੁਸੀਂ ਸ਼ੁਕਰ ਕਰੋਗੇ ਤੁਹਾਨੂੰ ਦੁੱਗਣਾ ਮਿਲੇਗਾ ਚਾਹੇ ਉਹ ਸਰੀਰ ਨੂੰ ਲੈ ਕੇ ਹੋਏ ਜਾਂ ਕਿਸੇ ਵਸਤੂ ਨੂੰ ਲੈ ਕੇ ਹੋਏ ਜੇ ਤੁਸੀਂ ਉਲਾਂਬੇ ਦਓਗੇ ਤਾਂ ਤੁਹਾਡੇ ਕੋਲੋਂ ਉਹ ਵੀ ਛਿਨ ਲਿੱਤਾ ਜਾਂਦਾ ਹੈ
ਹਾਂਜੀ ਇਹ ਤੇ ਗੱਲ ਸਹੀ ਕਹਿ ਰਹੇ ਹੋ
ਤੇ ਫਿਰ ਕਹਿਣ ਲੱਗੇ ਮੰਮੀ ਏਦਾਂ ਕਿਵੇਂ ਹੁੰਦਾ ਵ ਮੈਂ ਕਿਹਾ ਏਦਾਂ ਐਵੇਂ ਹੁੰਦਾ ਵ ਇਹ ਇੱਕ ਵਰਨਾ ਮੈਂ ਕਿਹਾ ਇੱਕ ਚਿੜੀ ਨਾ ਕਿਸੇ ਰੇਗਿਸ ਸਥਾਨ ਵਾਲੀ ਜਗ੍ਹਾ 'ਤੇ, ਇਸ ਤਰ੍ਹਾਂ ਪਈ ਦੀ ਸੀ ਇਹ ਨਾ ਉਹਦੇ ਪੰਖ ਹੈਗੇ ਸੀ। ਉਹਦੇ ਪੰਜੇ ਟੁੱਟੇ ਹੋਏ ਰੇਗਿਸਤਾਨ ਦੀ ਇੰਨੀ ਰੇਤ ਸੀ ਪਾਣੀ ਹੈ ਨਹੀਂ ਸੀ ਉੱਥੇ-ਉੱਥੇ, ਇੰਨੀ ਗਰਮੀ ਸੀ ਚਿੜੀ ਨੂੰ ਖਾਣ ਨੂੰ ਦਾਣਾ ਨਹੀਂ ਤੇ ਪੀਣ ਨੂੰ ਪਾਣੀ ਨਹੀਂ, ਹਾਏ-ਹਾਏ ਕਰਦੀ ਹਾਏ-ਹਾਏ ਕਰਦੀ ਉਸ ਚਿੜੀ ਬੜੀ ਦੁਖੀ ਸੀ ਉਹਦੇ ਪੰਖ ਵੀ ਨਹੀਂ ਸੀ ਕਿ ਉਹ ਉੜ ਸਕੇ, ਪੰਖ ਉਹਦੇ ਸੜੇ ਪੁੱਜੇ ਪਏ ਸੀ ਉਹਦੇ ਕੋਈ ਪਿਛਲੇ ਜਨਮਾਂ ਦੇ, ਕਰਮ ਆਣੇ ਉਨੇ ਬੜੇ ਦੁੱਖ ਸਹੇ,
ਅੱਛਾ
ਹਾਂਜੀ ਤੇ ਫਿਰ ਉਹ ਉਤੋਂ ਇੱਕ ਲੰਘਿਆ ਕਬੂਤਰ ਤੇ ਕਬੂਤਰ ਨੂੰ ਕਹਿਣ ਲੱਗੀ ਚਿੜੀ ਬਈ ਰੁਕ ਕਬੂਤਰਾਂ ਵੀ ਤੂੰ ਕਿੱਧਰ ਚਲੇ ਆਵੇ ਕਬੂਤਰ ਕਹਿਣ ਲੱਗਿਆ ਕਿ ਮੈਂ ਤਾਂ ਚੱਲਿਆ ਵਾਂ ਉੱਤੇ ਸਵਰਗ ਚੱਲਿਆ ਵਾਂ ਸਵਰਗ ਲੋਕ ਮੈਨੂੰ ਕੋਈ ਕੰਮ ਹੈਗਾ ਵੀ ਕਹਿਣ ਲੱਗੀ ਫਿਰ ਤੂੰ ਉਤੇ ਜਾ ਕੇ ਨਾ ਦੇਵਦੂਤਾਂ ਕੋਲ ਜਾਂ ਪਰਮਾਤਮਾ ਪਰਮਾਤਮਾ ਕੋਲ ਇਹ ਪੁੱਛੀ ਬਈ ਮੈਨੇ ਜਿਹੜੇ ਸਰੀਰ ਨੂੰ ਕਸ਼ਟ ਨੇ ਇਹ ਕਿਉਂ ਨੇ ਕਿਉਂ ਨੇ ਤੇ ਕਦੋਂ ਇਹ ਖਤਮ ਹੋਣਗੇ ਤੇ ਉਹ ਕਹਿਣ ਲੱਗ ਹ ਹਾਂ ਚਿੜੀਆਂ ਮੈਂ ਤੇਰੇ ਵਾਸਤੇ ਜ਼ਰੂਰ ਪੁੱਛ ਦਾਂਗਾ ਉਹ ਫਿਰ ਉੱਪਰ ਜਾ ਕੇ ਉਹਨੇ ਦੇਵਦੂਤਾਂ ਨੂੰ ਕਿਹਾ ਆ ਕਿ ਬਈ ਇਸ ਤਰ੍ਹਾਂ ਮੈਂ ਆ ਰਿਹਾ ਸੀ ਰਸਤੇ ਚ ਮੈਂ ਚਿੜੀ ਮਿਲੀ ਉਹਦੇ ਪੰਖ ਨਹੀਂ ਸਨ ਪਾਣੀ ਨਹੀਂ ਸੀ ਉਹਦੇ ਪੈਰ ਵੀ ਟੁੱਟੇ ਹੋਏ ਸੀ ਸੀ ਉਹ ਇਤਨੀ ਗਰਮੀ ਤੱਪੀ ਹੋਈ ਜਗਹਾ ਤੇ ਰਹਿੰਦੀ ਪਈ ਸੀ ਉਹਦੇ ਸਰੀਰ ਨੂੰ ਬੜੇ ਕਸ਼ਟ ਸੀ ਉਹਨੇ ਮੈਨੂੰ ਆਪਣਾ ਪੁੱਛਣ ਵਾਸਤੇ ਤੁਹਾਡੇ ਕੋਲ ਭੇਜਿਆ ਕਿ ਵੀ ਮੇਰਾ ਪਤਾ ਕਰਕੇ ਆਈ ਕਿ ਮੇਰੀ ਅ ਦੁੱਖ ਕਦੋਂ ਖਤਮ ਹੋਏਗੇ
ਅੱਛਾ ਓਹਨੇ ਕਾ ਨਾਲ ਗੱਲ ਕੀਤੀ ਸੀ
ਨਹੀਂ ਨਹੀਂ ਕਬੂਤਰ ਨਾਲ
ਕਬੂਤਰ ਡਾਲਾ ਅੱਛਾ ਅੱਛਾ ਠੀਕ ਹੈ ਠੀਕ
ਹਮ ਤੇ ਕਬੂਤਰ ਨੇ ਐਵੇਂ ਕਿਹਾ ਦੇਵਦੂਤ ਨੂੰ ਦੇਵਦੂਤ ਕਹਿਣ ਲੱਗਿਆ ਜ ਮੈਂ ਦੇਖਣਾ ਉਹਨੇ ਆਪਣਾ ਬਈ ਖਾਤਾ ਇਸ ਤਰ੍ਹਾਂ ਖੋਲਿਆ ਤੇ ਉਹਦੇ ਕਰਮ ਵੇਖਿਆ ਉਹਨੇ ਕਿਹਾ ਬ ਇੰਨੇ ਤੇ ਨਾ ਦਸ ਜਨਮ ਹੋਰ ਦੁੱਖ ਪਾਉਣਾ ਐਵੇਂ ਹੀ ਦੁੱਖ ਭੋਗਦੇ ਨੇ ਦਸ ਜਨਮ ਅਜੇ ਅਤੇ ਇਹਦਾ ਪਹਿਲਾ ਜਨਮ ਇਹ ਕਹਿਣ ਲੱਗਿਆ ਦਸ ਜਨਮ ਇਹ ਚਿੜੀ ਕਿਸ ਤਰ੍ਹਾਂ ਸੈਹ ਲੇਗੀ ਬਈ ਏਦਾ ਤਾਂ ਬੜਾ ਬੁਰਾ ਹਾਲ ਸੀ ਪਾਣੀ ਵੀ ਨਹੀਂ ਪੀਣ ਨੂੰ ਪਾਣੀ ਤੇ ਹੋਏ ਘੋਲ, ਕਹਿਣ ਲੱਗੇ ਇਹਦੇ ਕਰਮ ਐਂਜਦੇ ਨੇ ਤੇ ਇਹਨੇ ਬੜਾ ਦੁੱਖ ਪਾਣਾ ਤੇ ਕਹਿਣ ਲੱਗੇ ਇਹਦਾ ਕੋਈ ਉਪਾਏ ਕਹਿਣ ਲੱਗੇ ਦੇਵਦੂਤ ਕਹਿਣ ਲੱਗੇ ਕਿ ਹਾਂ ਉਪਾਏ ਹੈ ਵੇਖ, ਤੂੰ ਉਹਨੂੰ ਦੱਸਦੀ ਜੇ ਤੂੰ ਸ਼ੁਕਰ ਕਰਦੀ ਰੲਏਗੀ ਨਾ ਹਮੇਸ਼ਾ ਤ ਕਿਤਨੀ ਵੀ ਤਕਲੀਫ਼ ਜਿਵੇਂ ਤੂੰ ਐ ਬੋਲੇਂਗੀ ਕਿ ਵਾਹਿਗੁਰੂ ਤੇਰਾ ਸ਼ੁਕਰ ਏ ਵਾਹਿਗੁਰੂ ਤੇਰਾ ਸ਼ੁਕਰ ਏ ਤੇ ਤੇਰਾ ਇਹ ਦੁੱਖ ਜਲਦੀ ਕੱਟਿਆ ਜਾਏਗਾ ਤੇ ਸੁੱਖ ਦੇ ਦਿਨ ਆ ਜਾਏਂਗੇ ਤੇ ਐਂ ਵੀ ਹੀ ਹੋਇਆ, ਉਹ ਵਾਪਿਸ ਆਇਆ ਤੇ ਉਹਨੇ ਕਬੂਤਰ ਨੇ ਚਿੜੀ ਨੂੰ ਸਾਰੀ ਗੱਲ ਦੱਸੀ ਬਈ ਇਸ ਇਸ ਤਰ੍ਹਾਂ ਤੂੰ ਪ੍ਰਮਾਤਮਾ ਦਾ ਸ਼ੁਕ ਤੂੰ ਕਰਿਆ ਕਰ ਤੇਰਾ ਦੁੱਖ ਕੱਟਿਆ ਜਾਏਗਾ, ਹਾਂ- ਨੇ ਵੀ ਐਵੇਂ ਹੀ ਗੱਲ ਨੂੰ ਮੰਨਿਆ ਉਹ ਜਿਹੜੇ ਸਵੇਰੇ ਉੱਠਦੇ ਬਹਿੰਦੇ ਵਾਹਿਗੁਰੂ ਤੇਰਾ ਸ਼ੁਕਰ ਏ ਮੇਰੇ ਪੰਖ ਚ ਇਹ ਸੜੇ, ਹਾਂਜੀ ਕਹਿੰਦੀ ਮੇਰੇ ਚਾਹੇ ਪੰਖ ਸੜੇ ਹੋਏ ਨੇ ਪਰ ਮੇਰੇ ਕੋਲ ਪੰਖ ਤੇ ਹੈਅ ਨੇ- ਕੀ ਹੋਇਆ ਜੇ ਪਾਣੀ ਨਈ ਹੈ ਮੇਰੇ ਕੋਲ ਚੂੰਚ ਤੇ ਹੈ ਮੈਂ ਪਾਣੀ ਕੀ ਹੋਇਆ ਜੇ ਗਰਮੀ ਹੈਗੀ ਅੱਖਾਂ ਤੇ ਹੈਗੀ ਕਿ ਮੈਂ ਸਾਰੇ ਨਜ਼ਾਰੇ ਵੇਖ ਸਕਦੀ ਹਾਂ
ਹਾਂਜੀ
ਗਈ ਕਰਦੀ ਗਈ ਉਹਨੇ ਕਾਫੀ ਦਿਨ ਉਹਨੇ ਕਾਫੀ ਦਿਨ ਉਹਨੇ ਸ਼ੁਕਰ ਕੀਤਾ ਤੇ ਸ਼ੁਕਰ ਕਰਨ ਦੇ ਬਾਅਦ ਕੀ ਹੋਇਆ ਹਫਤਾ ਕਾਫੀ ਤੇ ਬਾਅਦ ਕਬੂਤਰ ਓਦਰੋ ਲੰਘ ਗਿਆ ਤੇ ਕਬੂਤਰ ਲੰਘਿਆ ਤੇ ਉਹਨੇ ਕਬੂਤਰ ਨੇ ਕੀ ਵੇਖਿਆ ਚਿੜੀ ਦੇ ਤੇ ਪੰਖ ਵੀ ਆ ਗਏ ਨਵੇਂ ਤੇ ਚਿੜੀ ਦੇ ਆਸ ਪਾਸ ਪਾਣੀ ਦਾ ਟੋਇਆ ਵੀ ਹੈ ਇੱਕ ਖੱਟਿਆ ਗਿਆ ਤੇ ਇੱਕ ਪੇੜ ਵੀ ਉੱਗ ਗਿਆ ਤੇ ਹਰੀ ਹਰਿਆਲੀ ਵੀ ਹੋ ਗਈ ਚਿੜੀ ਤੇ ਵਾਹਿਗੁਰੂ ਦਾ ਸ਼ੁਕਰ ਕਰਦੀ ਕਰਦੀ ਉਹਨੂੰ ਇੰਨੇ ਸੁੱਖ ਮਿਲਗੇਈ ਇਸਦੇ ਜਨਮ ਵਿੱਚ ਹੀ ਹਫ਼ਤੇ ਵਿੱਚ ਹੀ ਉਹਨੂੰ ਦਾਣਾ ਪਾਣੀ ਵੀ ਮਿਲ ਗਿਆ ਉ ਕਿਉਂਕਿ ਉਹ ਉੱਡਣਾ ਸ਼ੁਰੂ ਕਰਤਾ ਉਹਨੂੰ ਤੇ ਉਹ ਦਾਣਾ ਕਿੱਥੋਂ ਵੀ ਚੁਗ ਲੈਂਦੀ ਸੀ
ਹਾਂਜੀ ਹੁਣ ਪੰਖ ਜੋ ਮਿਲ ਗੇ ਸ਼ੁਕਰ ਕਰ ਕਰਕੇ ਉਹਨੂੰ ਉਹਨੇ ਪਰਮਾਤਮਾ ਦਾ ਸ਼ੁਕਰ ਮਨਾਇਆ
ਹਾਂਜੀ ਉਹਨੇ ਪਰਮਾਤਮਾ ਦਾ ਸ਼ੁਕਰ ਕੀਤਾ ਸ਼ੁਕਰ ਕਰਨ ਨਾਲ ਉਹਦੇ ਕਿੰਨੇ ਸਾਰੇ ਦੁੱਖ ਕੱਟੇ ਗਏ ਬੜੇ ਦੁੱਖ ਕੱਟੇ ਗਏ ਉਹਦੇ, ਤੇ ਕਬੂਤਰ ਕਹਿੰਦਾ ਮੈਂ ਪ ਬੜਾ ਹਰਿਆਨ ਹੋਇਆ ਉਹਨੇ ਚਿੜੀਆਂ ਨੂੰ ਵੇਖ ਕੇ ਕਿਹਾ ਬਈ ਇਹ ਕਿਸ ਕਿਸ ਤਰ੍ਹਾਂ ਹੋਇਆ ਕਹਿੰਦੀ ਤੂੰ ਮੈਨੂੰ ਸ਼ੁਕਰ ਕਰਨਾ ਨੀ ਦੱਸਿਆ ਸੀ ਤੇ ਮੈਂ ਤੇ ਓਹੀਓ ਕੀਤਾ ਮੈਂ ਕੁੱਛ ਵੀ ਨੀ ਕੀਤਾ। ਕਬੂਤਰ ਕਹਿੰਦਾ ਇਸ ਤਰ੍ਹਾਂ ਕਿੰਝ ਹੌ ਸਕਦਾ ਫੇਰ ਉਹ ਕਬੂਤਰ ਦੇਵਦੂਤਾ ਕੋਲ ਗਿਆ ਤੇ ਉਹਨੇ ਜਾ ਕੇ ਉੱਤੇ ਪੁੱਛਿਆ ਤੇ ਉਹ ਕਹਿਣ ਲੱਗੇ ਐਹ ਗੱਲ ਸਿਰਫ ਇੱਕ ਚਿੜੀ ਵਸਤੇ ਤੇ ਲਾਗੂ ਨਹੀਂ ਹੁੰਦੀ ਇਹ ਗੱਲ ਹਰ ਇੱਕ ਜੀਅ ਵਾਸਤੇ ਹੈਗੀ ਏ
ਹਾਂ ਅ-
ਇਸ ਦੁਨੀਆਂ ਤੇ ਕੋਈ ਵੀ ਜੀਅ ਏ, ਸ਼ੁਕਰ ਮਨਾਣਾ ਚਾਹੀਦਾ ਸਾਡੇ ਕੋਲ ਕੁਛ ਵੀ ਪਾਣ ਨੂੰ ਹੈਗਾ ਜੇ ਅਸੀਂ ਪਾ ਰਹੇ ਹਾਂ ਤਾਂ ਸ਼ੁ ਕਰ ਕਰੀਏ ਜੇ ਅਸੀਂ ਖਾ ਰਹੇ ਹਾਂ ਤੇ ਸ਼ੁਕਰ ਕਰੀਏ ਕਿ ਪਰਮਾਤਮਾ ਸਾਨੂੰ ਚਾਹੇ ਦੋ ਟੈਮ ਚਾਹੇ ਤਿੰਨ ਟੈਮ ਅਸੀਂ ਰੋਟੀ ਖਾ ਦੇ ਪਏ ਆ ਉਹ ਤੁਹਾਡਾ ਬਹੁਤ ਸ਼ੁਕਰ ਏ, ਪਰਮਾਤਮਾ ਦਾ ਸਾਨੂੰ ਜੋ ਅਜ ਅ ਫੈਸਿਲਿਟੀਜ਼ ਮਿਲ ਗਈਆਂ ਨੇ ਕਿ ਫੋਨ ਤੇ ਗੱਲ ਕਰ ਰਹੇ ਹਾਂ ਟੀ ਵੀ ਵੇਖ ਰਹੇ ਹਾਂ ਦੂਰ ਦੂਰੋਂ ਦੀ ਸਾਨੂੰ ਕੀਰਤਨ ਸੁਣਦੇ ਪਏ, ਲਾਈਵ ਇੰਨੀ ਇੰਨੀ ਦੂਰੋਂ ਆ ਰਹੇ ਨੇ ਉਸ ਚੀਜ਼ ਦਾ ਵੀ ਅਸੀਂ ਪਰਮਾਤਮਾ ਦਾ ਸ਼ੁਕਰ ਕਰੀਏ ਕਿ ਅਸੀਂ ਘਰ, ਅਸੀਂ ਘਰ ਬੈਠੇ ਅਸੀਂ ਸਮਾਚਾਰ ਵੀ ਸੁਣ ਸਕਨੇ ਆਂ ਦੁੱਖ ਸੁੱਖ ਵੀ ਵੇਖ ਸਕਨੇ ਆਂ ਆਪਣਿਆਂ ਨਾਲ ਗੱਲ ਕਰ ਸਕਨੇ ਆਂ ਇਹ ਵੀ ਰੱਬ ਦਾ ਕਿੰਨਾ ਅਸੀਂ ਸ਼ੁਕਰ ਕਰੀਏ ਮਤਲਬ ਕਿ ਅਸੀਂ ਜੇ ਗਿਣੀਏ ਤੇ ਗਿਣੇ ਨਹੀਂ ਜਾਣ, ਜੋ ਪਰਮਾਤਮਾ ਨੇ ਸਾਨੂ ਦਾਤਾ ਬਖਸ਼ੀਆਂ ਨੇ
ਹਾਂ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਪਰ ਬੰਦੇ ਤਾਂ ਵੀ ਸ਼ੁਕਰ ਨਹੀਂ ਮਨਾਂਦੇ ਔ ਤਾਂ ਵੀ ਕਹਿੰਦੈ ਮੇਰਾ ਹੈ, ਮੇਰਾ ਈ
ਹਾਂਜੀ ਸਾਰੀ ਗੱਲ ਹੀ ਇਹੋ ਹੈਗੀ ਸਾਨੂੰ ਚਾਹੇ ਅਸੀਂ ਖੁਦ ਲੈ ਲਈ ਮਾੜਾ ਜ ਤਕਲੀਫ ਹੋ ਜਾ ਦੁੱਖ ਹੋ ਜਾ ਅਸੀਂ ਕਹਿੰਦੇ ਹੈ ਆਏ ਰੱਬਾ ਤੂੰ ਕੀ ਕੀਤਾ ਬੜਾ ਗੋਡਾ ਪੀੜ ਜਾਂ ਕੁਛੇ ਹ ਸਾਨੂੰ ਉਸ ਪਰਮਾਤਮਾ ਦਾ ਸ਼ੁਕਰ ਰ ਕਰਨਾ ਚਾਹੀਦਾ ਹਰ ਵੇਲੇ ਆਪਣੇ ਬੱਚੇ ਬੱਚਿਆਂ ਨੂੰ ਵੀ ਮੈਂ ਇਹੋ ਹੀ ਸਮਝਾਉਂਦੀ ਹਾਂ ਕਿ ਪੁੱਤਰ ਤੁਹਾਨੂੰ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਤੇ ਮੇਰੇ ਬੱਚੇ ਰਾਤੀ ਸੋਣ ਵੇਲੇ ਉਸ ਪਰਮਾਤਮਾ ਦਾ ਸ਼ੁਕਰ ਜਰੂਰ ਜ਼ਰੂਰ ਕਰਦੇ ਨੇ ਉਹ ਅਹ ਛੋਟੇ ਵਾਲਾ ਤੇ ਕਹਿ ਰਿਹਾ ਸੀ ਰਾਤੀ ਵਾਹਿਗੁਰੂ ਜੀ ਤੁਹਾਡਾ ਬਹੁਤ ਸ਼ੁਕਰ ਸਾਡੇ ਕੋਲ ਇਸ ਇਸ ਤਰ੍ਹਾਂ ਟੀ ਵੀ ਗ ਤੁਹਾਡੇ ਕੋਲ ਬਹੁਤ ਸ਼ੁਕਰ ਏ ਸਾਨੂੰ ਨਵੇਂ ਖਿਲੋਣੇ ਮਿਲ ਗਏ ਬਾਬਾ ਜੀ ਤੁਹਾਡਾ ਬਹੁਤ ਸ਼ੁਕਰ ਏ ਮੇਰੇ ਮੰਮੀ ਪਾਪਾ ਮੇਰੇ ਕੋਲ ਨੇ ਤੇ ਸ਼ੁਕਰ ਚਾਹੇ ਤੁਸੀਂ ਕਿਸੇ ਚੀਜ਼ ਵਿੱਚ ਵੀ ਕਰ ਲਓ ਉਸ ਪਰਮਾਤਮਾ ਮਤਲਬ ਬਸ ਸ਼ੁਕਰ ਕਰੋਗੇ ਤੇ ਤੁਹਾਨੂੰ ਰੱਬ ਨੇ ਦੁੱਗਣਾ ਹੀ ਦੇਣਾ ਵੇ
ਹਾਂਜੀ ਸਹੀ ਗੱਲ ਏ
ਹਾਂਜੀ ਰੱਬ
ਤੁਸੀ ਪਰ ਤੁਹਾਡੀ ਗੱਲ ਬਹੁਤ ਅੱਛੀ ਲੱਗੀ ਤੁਸੀਂ ਆਪਣੇ ਬੱਚਿਆਂ ਨੂੰ ਬਹੁਤ ਸਮਝਾਂਦੇ ਹੋ
ਹਾਂਜੀ -ਆਂਜੀ ਹਾਂਜੀ ਹਾਂਜੀ ਸਹੀ ਗੱਲ ਹੈਗੀ ਏ ਤੇ ਐ ਇਸੇ ਤਰ੍ਹਾਂ ਹੀ, ਐ ਵੀ ਕਹਿੰਦੇ, ਕਹਿੰਦੇ ਤੂੰ ਬਈ ਬੜੀ ਕਮਾਲ ਦੀ ਸਾਖੀ ਸੁਣਾਈਏ ਐਵੇਂ ਹੁੰਦਾ ਮੈਂ ਕਿਹਾ ਬਈ ਐਵੇਂ ਹੀ ਹੁੰਦਾ ਵ ਜ਼ਿੰਦਗੀ ਚ ੲਹੌ ਗੱਲਾਂ ਲਾਗੂ ਮਖੋ ਗ਼ਰੀਬ ਬੰਦਾ ਹੋਰ ਗ਼ਰੀਬ ਕਿਉਂ ਹੌਲ ਜਾਂਦਾ ਕਿਉਂਕਿ ਗ਼ਰੀਬ ਬੰਦਾ ਹੋਰ ਲਾਂਭੇ ਦਿਨ। ਗ਼ਰੀਬ ਬੰਦਾ ਕਹਿੰਦਾ ਹੈ ਨਾ ਮੇਰੇ ਪਾਸ ਯੇ ਬੀ ਨਹੀਂ ਹੈ ਵੈ ਬੀ ਨਹੀਂ ਹੈ। ਹੈ ਨਾ, ਤੇ ਉਹ ਅਮੀਰ-ਅਮੀਰ। ਹਾਂ, ਤੇ ਅਮੀ। ਅਮੀਰ ਬੰਦਾ ਹੋਰ ਅਮੀਰ ਇਸ ਕਰਕੇ ਹੁੰਦਾ, ਕਿਉਂਕਿ ਅਮੀਰ ਬੰਦਾ ਕਹਿੰਦਾ, ਮੇਰੇ ਕੋਲ ਤੇ ਹੈ ਜੇ, ਮੈਂ ਕਰ ਲਾਂਗਾ। ਮੇਰੇ ਕੋਲ ਤੇ ਹੈ ਇੰਨਾ ਪੈਸਾ ਹੈਵੇ। ਸਭ ਹੈ, ਹੋ ਜਾਏਗਾ, ਹੋ ਜਾਏਗਾ ਉਹ ਫਿਰ। ਉਹ ਲੰਬੇ ਨਹੀਂ ਦੇ ਰਿਹਾ ਨਾ, ਉਹ ਸ਼ੁਕਰ ਕਰ ਰਿਹਾ, ਤੇ ਉਹਨੂੰ ਹੋਰ ਮਿਲ ਜਾਂਦਾ।
ਸਹੀ ਗੱਲ ਹੈ।
ਇਸ ਚੀਜ਼ ਨੂੰ ਕਰਕੇ ਵੇਖਿਆ ਜੇ ਤੁਸੀਂ ਇੱਕ ਮਹੀਨਾ ਵੀ ਸ਼ੁਕਰ ਸ਼ੁਕਰ ਕਰਨਾ ਕਰ ਲਓਗੇ ਨਾ ਵਾਹਿਗੁਰੂ ਤਾ ਅਤੇ ਫਿਰ ਤਾਂ, ਤੁਹਾਡੀ ਜ਼ਿੰਦਗੀ 'ਚ ਵੀ ਕੁਝ ਬਦਲਾਵ ਹੋਣਗੇ। ਤੁਸੀਂ ਇਸ ਚੀਜ਼ ਨੂੰ ਦੇਖ ਨਾ ਕਰਕੇ।
ਹਾਂ ਹਾਂ ਜ਼ਰੂਰ ਮੈਨੂੰ ਬਹੁਤ ਅੱਛਾ ਲੱਗੇ ਤੁਸੀਂ ਸਾਖੀ ਬਹੁਤ ਵਧੀਆ ਸੁਣਾਈਏ। ਮੈਂ ਵੀ ਅੱਜ ਆਪਣੇ ਬੱਚਿਆਂ ਨੂੰ ਸੁਣਾਵਾਂਗੀ ਉਹ ਸਾਖੀ ਬਹੁਤ ਆਨੰਦ ਆਇਆ, ਤੁਹਾਡੀ ਗੱਲ ਸੁਣ ਕੇ। ਨਾ, ਦਿਲ ਖ਼ੁਸ਼ ਹੋ ਗਿਆ ਹੈ।
ਹਾਂਜੀ, ਸਹੀ ਗੱਲ ਹੈਗੀ ਐ। ਇਹ ਵਾਲੀ ਤਾਂ ਮੈਂ ਕਿੰਨੀ ਵਾਰੀ ਕੱਲ ਆਪਣੀ ਮੰਮੀ ਜੀ ਨੂੰ। ਸੁਣਾ ਰਹੀ ਸੀ, ਉਹ ਆਪਣੇ ਗੋਡੇ ਦਰਦ ਨਾਲ ਪਰੇਸ਼ਾਨ ਹੈਗੀ ਸੀ। ਤੇ ਉਹਨਾਂ ਨੂੰ ਮੈਂ ਕਿਹਾ, ਤੁਸੀਂ ਸ਼ੁਕਰ ਕਰਿਆ ਕਰੋ, ਮੰਮੀ ਜੀ। ਤੁਸੀਂ ਸ਼ੁਕਰ ਕਰਿਆ ਕਰੋ। ਇਸ ਤਰ੍ਹਾਂ ਉਹਨਾਂ ਨੇ ਸ਼ੁਕਰ ਕਹਿੰਦੇ ਆ। ਅੱਛਾ, ਮੈਂ ਕਿਹਾ, ਤੁਸੀਂ ਜੇ 'ਹਾਏ-ਹਾਏ' ਕਰਦੇ ਹੋ, ਤਾਂ ਤਕਲੀਫ ਹੋਰ ਵਧੇਗੀ। ਤੁਸੀਂ ਸ਼ੁਕਰ-ਸ਼ੁਕਰ ਕਰੋਗੇ ਨਾ। ਤੁਹਾਡਾ ਦਰਦ ਘੱਟਦਾ ਜਾਏਗਾ।
ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ।
ਹਾਂਜੀ।
ਚਲੋ, ਹੋਰ ਸੁਣਾਓ। ਚਾਹ ਪੀ ਲਈ ਤੁਸੀਂ?
ਬਸ, ਮੈਂ ਚਾਹ ਬਣਾਉਣੀ ਆ। ਹੁਣ ਮੈਂ ਕਾਂ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਕਰਨੀ ਆ। ਫਿਰ ਕਰਾਂਗੇ ਆਪਾਂ ਗੱਲ। ਹਾਂਜੀ, ਓਕੇ। ਸਤਿ ਸ੍ਰੀ ਅਕਾਲ।